ਓ
ਸਸ ਸ਼੍ਰੀ ਕਾਲ ਜੀ।
ਸ਼ਸ਼ ਸ਼੍ਰੀ ਕਾਲ ਜੀ। ਕੀ ਹਾਲ ਚਾਲ ਐ ਜੀ?
ਵਧੀਆ-ਵਧੀਆ ਤੁਸੀ ਦੱਸੋ ਤੁਆਡੇ ਕੀ ਹਾਲ ਚਾਲ?
ਬਸ ਠੀਕ-ਠਾਕ। ਹੋਰ ਸੁਣਾਓ ਘਰ ਪਰਿਵਾਰ ਵਧੀਆ ਜੀ?
ਸਾਰੇ ਵਧੀਆ ਜੀ। ਬਸ ਮੈਂ ਕਿਆ ਚਲੋ ਤੁਆਡੇ ਨੂੰ ਪੁੱਛਦੇ ਆਂ ਤੁਸੀ ਓਨਲਾਈਨ ਸ਼ੋਫਿੰਗ ਪ੍ਰੈਫਰ ਕਰਦੇ ਓ ਕੇ ਓਫਲਾਈਨ ਮਤਲਬ ਵਧੀਆ ਲੱਗਦੀ ਐ?
ਹੂੰ। ਐਕਚੁਲੀ ਜੀ ਦੋਨਾਂ ਦੇ ਈ ਆਪਣੇ-ਆਪਣੇ ਬੈਨੀਫਿਟ ਨੇ, ਆਪਣੇ-ਆਪਣੇ ਲੋਸ ਨਈ ਦੋਨੋਂ ਵੀ ਵਧੀਆ ਨੇ ਵੈਸੇ ਤੇ।
ਹਾਂਜੀ-ਹਾਂਜੀ ਓ ਤਾਂ ਹੈ ਈ। ਦੇਖੋ ਜੜੀ ਵੀ ਚੀਜ ਐ ਮਤਲਬ ਕਈ ਵਾਰ ਹੁੰਦਾ ਏ ਕਿ ਸਾਨੂੰ ਓਨਲਾਈਨ ਚੀਜ਼ ਵਧੀਆ, ਕਈ ਡਿਸਕਾਊਂਟ ਵਗੈਰਾ ਲੱ ਗੇ ਹੁੰਦੇ ਨੇ ਤੋ ਸਾਨੂੰ ਵਧੀਆ ਚੀਜ਼ ਮਿਲ ਜਾਂਦੀ ਏ ਵਧੀਆ ਡਿਸਕਾਊਂਟ 'ਚ ਓਨਲਾਈਨ
ਹਾਂਜੀ-ਹਾਂਜੀ-ਹਾਂਜੀ।
ਔਰ ਉਵ ਓਈ ਹੁੰਦੈ ਕਿ ਆਪਾਂ ਓਫਲਾਈਨ ਚੀਜ਼ ਲੈਣੇ ਲੈਣ ਜਾਂਨੇ ਆਂ ਤਾਂ ਅ ਮਾਰ ਕਿਟ ਵਿੱਚ ਯਾਂ ਕਿਸੀ ਸ਼ੋਪਿੰਗ ਕੋਂਪਲੈਕਸ ਵਿੱਚ ਤਾਂ ਸਾਨੂੰ ਮੈਹੰਗੀ ਮਿਲਦੀ ਆ ਓ ਚੀਜ।
ਹਾਂਜੀ ਬਿਲਕੁਲ-ਬਿਲਕੁਲ
ਤੇ ਪਤਾ ਈ ਹੋਏ ਤੁਆਨੂੰ ਵੀ ਫੈਸਟੀਵਲ ਵਗੈਰਾ ਤੇ, ਡਿਸਕਾਊਂਟ ਵਗੈਰਾ ਥੋੜਾ ਜਿਆਦਾ ਲੱਗਿਆ ਹੁੰਦੈ ਓਨਲਾਈਨ ਸ਼ੋਪਿੰਗ 'ਚ। ਇੱਕ ਉਹ ਐ ਵੀ ਫੈਸਿਲਿਟੀਜ਼ ਹੋ ਜਾਂਦੀ ਏ ਨਾ ਸਾਨੂੰ, ਘਰ ਬੈਠੇ ਚੀਜ਼ ਮਿਲ ਜਾਂਦੀ ਐ।
ਹਾਂਜੀ-ਹਾਂਜੀ, ਬਿਲਕੁਲ ਜੀ। ਬਾਕੀ ਐ ਦੇਖੋ ਤੇ ਸਭ ਤੋਂ ਬੜਾ ਐ ਫਾਏਦਾ ਏ ਹੈਗਾ ਔਨਲਾਈਨ ਦਾ ਆਪਾਂ ਨੂੰ ਬਾਦ ਘਰੋਂ ਬਾਰ ਨੀ ਜਾਣਾ ਪੈਂਦਾ ਜੀ। ਘਰੇ ਬੈਠੇ-ਬੈਠੇ ਜੀ ਕੋਈ ਗਰਮੀ ਦਾ ਨਈ, ਕੋਈ ਸਰਦੀ ਨੀ, ਚਾਏ ਬਰਸਾਤ ਹੋ ਰਈ, ਜੋ ਵੀ ਐ ਮ ਕੇ ਆਪਾਂ ਘਰੇ ਬੈਠੇ-ਬੈਠੇ ਈ ਆਪਾਂ ਚੈੱਕ ਕਰਦੇ ਆਂ ਆਪਣੀ ਮਨ ਪਸੰਦ ਦੀ ਚੀਜ਼ ਨੂੰ ਆਪਾਂ ਪਰਚੇਜ ਕਰ ਲੈਂਨੇ ਆ ਜੀ।
ਬਿਲਕੁਲ ਜੀ।
ਪਰ ਥੋੜਾ ਡਰਾ ਬੈਕ ਏੱਕ ਐ ਹੈਗੈ ਏਦਾ ਕੇ ਕੀ ਕੈਂਦੇ ਨੇ ਕਈ ਵਾਰ ਆਪਾਂ ਨੂੰ ਦਖਾਂਦੇ ਕੁਛ ਹੋਰ ਨੇ ਜ ਚੀਜ ਕੁਛ ਹੋਰ ਭੇਜ ਦਿੰਦੇ ਨੇ।
ਹਾਂ ਨਈ ਐ ਤਾਂ ਗੱਲ ਬਿਲਕੁਲ ਠੀਕ ਕਈ ਤੁਸੀ। ਕਈ ਵਾਰ ਦਿਖਾਂਦੇ ਕੁਛ ਹੋਰ ਨੇ ਅ ਕਈ ਵਾਰ ਹੁੰਦੈ ਕੋਈ ਚੀਜ ਫੈਬਰਿਕ ਵਗੈਰਾ ਦੱਸਦੇ ਕੁਛ ਹੋਰ ਨੇ, ਨਿਕਲਦਾ ਕੁਛ ਹੋਰ ਐ
ਹਾਂਜੀ- ਹਾਂਜੀ ਕਲਰ ਦਾ, ਵੀ ਬੜਾ ਫਰਕ ਪੈ ਜਾਂਦਾ ਜੀ ਕਿਸੇ ਵੀ ਚੀਜ਼ ਦੀ, ਆਪਾਂ ਫੋਟੋ ਦੇਖਦੇ ਹਾਂ, ਤੇ ਓਰੀਜਨਲ ਦੇਖਦੇ ਹਾਂ। ਕਲਰਿੰਗ -ਕੁਲਰਿੰਗ ਕੁਆਲਿਟੀ ਦਾ ਕਿਤੇ ਨਾ, ਕਿਤੇ ਫੇਰ ਵੀ ਸਾਈਜ ਦਾ ਜਿਵੇਂ ਕਲੋਥਿੰਗ 'ਚ ਰੇਡੀਮੇਡ ਕਲੋਥ ਵਗੈਰਾ ਮੰਗਾਨੇ ਆਂ। ਕਿਤੇ ਨਾ ਕਿਤੇ, ਸਾਈਜ ਦਾ ਵੀ ਫ਼ਰਕ ਹੋਣ ਦੇ ਚਾਂਸ ਬਣ ਜਾਂਦੇ ਨੇ।
ਹਾਂਜੀ-ਹਾਂਜੀ, ਬਿਲਕੁਲ, ਅੱਜ-ਕੱਲ੍ਹ ਤਾਂ ਲੋਕੀ ਦੇਖੋ ਤੁਸੀਂ ਦੇਖਿਆ ਹੋਏਗਾ, ਗਰੋਸਰੀ ਵਗੈਰਾ ਦਾ ਘਰ ਦਾ ਰਾਸ਼ਨ ਦਾ ਸਮਾਨ ਵੀ, ਆਪਾਂ, ਔਨਲਾਈਨ ਈ ਮੰਗਵਾ ਲੈਂਨੇ ਆ। ਕਿ ਮਾਰਕੀਟ ਚ ਕੌਣ ਜਾਏਗਾ ਲੈਣ, ਤਾਂ ਫਿਰ ਲੈ ਕੇ ਆਏਗਾ। ਔਰ ਔਨਲਾਈਨ, ਆਪਾਂ ਮੰਗਾਨੇ ਆ ਤਾਂ ਘਰ ਵਿੱਚ ਆਪ ਮਿਲ ਜਾਂਦਾ, ਸਾਨੂੰ ਆਸਾਨੀ ਨਾਲ ਮਿਲ ਜਾਂਦਾ ਐ ਨਾ
ਹਾਂਜੀ-ਹਾਂਜੀ, ਹਾਂਜੀ-ਹਾਂਜੀ, ਬਿਲਕੁਲ -ਬਿਲਕੁਲ
ਓ ਸਗੋਂ ਵਧੀਆ ਲੱਗਦਾ, ਸਾਨੂੰ ਕਿ ਮਤਲਬ ਘਰੇ ਆ ਆਸਾਨੀ ਨਾਲ ਸਾਨੂੰ, ਚੀਜ ਮਿਲ ਜਾਂਦੀ ਐ, ਕਈ ਵਾਰ ਹੁੰਦਾ ਕੋਈ ਆਪਾਂ ਕੁਛ ਖਾਣਾ ਵਾਣਾ ਬਣਾ ਰਏ ਆਂ ਕੁੱਛ ਚੀਜ ਘਰ ਵਿੱਚ ਖਤਮ ਹੋ ਜਾਂਦੀ ਐ। ਤਾਂ ਆਪਾਂ ਫਟਾਫਟ ਹੁੰਦਾ ਈ ਐ ਕਿ, ਚਲੋ ਓਨਲਾਈਨ ਲੈ, ਮੰਗਾ ਲੈਂਨੇ ਆਂ ਜਲਦੀ ਆ ਜਾਊਗੀ ਘਰ, ਜਿੰਨੀ, ਦੇਰ 'ਚ ਆਪਾਂ ਜਾਵਾਂਗੇ ਤੇਆਰ ਹੋ ਕੇ, ਟਾਈਮ ਵੀ ਦੇਖੋ ਟਾਈਮ, ਦੀ ਵੀ ਬੱਚਤ ਹੋ ਜਾਂਦੀ ਐ, ਇਦੇ ਨਾਲ ਸਾਡੀ,
ਹਾਂਜੀ, ਟਾਈਮ ਦੀ ਬੱਚਤ ਐ, ਜੀ ਦੇਖੋ ਫਿਰ ਆਪਾਂ ਕੋਈ ਵੀਕਲ ਲੈ ਕੇ ਯੂਜ ਕਰਾਂਗੇ ਓਨੂੰ, ਫੇਰ ਕਈ ਵਾਰ ਆਪਾਂ ਦੇਖੋ, ਫੈਮਲੀ ਦੇ ਪਰਸਨ ਈ ਆਪਾਂ ਚਾਰ, ਪੰਜ ਕੱਠੇ, ਫੇਰ ਓ ਕੈੰਦੇ ਵੀ ਚਲੋ, ਆਪਾਂ ਫੈਮਲੀ ਚ ਆ ਈ ਜਾਂਨੇ ਆਂ। ਜਦੋਂ ਆਪਾਂ, ਫੈਮਲੀ ਨਾਲ ਜਾਂਨੇ ਆਂ ਪੈਲਾਂ ਤਾਂ ਵਹੀਕਲ ਦੀ ਗੋ ਆਪਾਂ ਨੂੰ, ਕੋਈ ਗੱਡੀ -ਗੁੱਡੀ ਕਰਨੀ ਪੈਂ ਜਾਣੀ ਪੈਂਦਾ ਕਿ ਗੱਡੀ ਕੱਢੋ ਬਾਹਰ ਜੀ, ਪੈਟਰੋਲ ਵਗੈਰਾ ਲੱਗਦੈ, ਫੇਰ ਜਦੋਂ ਆਪਾਂ ਚਾਰ ਬੰਦੇ ਫੈਮਲੀ ਕੱਠੀ ਹੁੰਦੀ ਐ। ਫੇਰ ਅਨਨਸੈਸਰੀ ਖਰਚੇ ਵੀ ਹੋ ਜਾਂਦੇ ਆ, ਬੱਚੇ ਕੁਝ ਖਾਣ- ਪੀਣ ਨੂੰ ਮੰਗ ਲੈਂਦੇ ਆ, ਕੁਛ ਹੋਰੇ ਦਿੱਕਤ ਆਂਦੀ ਹੈ। ਫੇਰ ਓ ਐਕਸਟਰਾ ਖਰਚਾ ਹੋ ਜਾਂਦਾ ਜੀ ਆਪਣਾ, ਮਜਬੂਰੀ ਐ ਹੁਣ ਜੇ ਬੱਚਾ ਕੋਈ ਚੀ ਮੰਗੇ ਤਾਂ ਆਪਾਂ ਨੂੰ ਲੈ ਕੇ ਦੇਣੀ ਪਏਗੀ ਜੀ।
ਨਈ ਓ ਤਾਂ ਹੁੰਦਾ ਈ ਐ ਬਿਲਕੁਲ, ਤੁਆਡੀ ਗੱਲ ਸਈ ਐ।
ਤੇ, ਬਾਕੀ ਔਫਲਾਈਨ ਚ ਏਹ ਫਾਏਦਾ ਹੁੰਦਾ ਵੀ ਚਲੋ ਆਪਾਂ ਕਲਰ, ਸਾਈਜ ਆਪਣੀ ਮਨਪਸੰਦ ਦਾ ਚੁਆਏਸ ਕਰਕੇ ਆਪਣੇ ਹਿਸਾਬ ਨਾਲ ਲੈ ਲੈਨੇ, ਕੁਆਲਟੀ ਦੇ ਆਪਾਂ ਨੂੰ ਔਨ ਦੀ ਸਪੋਟ ਈ ਪਤਾ ਲੱਗ ਜਾਂਦਾ। ਵੀ ਕਿਸ ਤਰ੍ਹਾਂ ਦੀ ਕੁਆਲਟੀ ਐ, ਕੀ ਐ, ਸ ਸਾਈਜ ਕੀ ਐ, ਆਪਾਂ ਨੂੰ ਕੇਹੜਾ ਕਲਰ ਐ, ਕਿੱਦਾਂ ਦੈ
ਹਾਂ ਨਈ ਏਹ ਤਾਂ ਹੈ ਈ, ਔਫਲਾਈਨ ਆਪਾਂ ਜਾਂਨੇ ਆਂ ਤਾਂ, ਸਾਨੂੰ ਪਤਾ ਲੱਗ ਜਾਂਦਾ ਕਿ, ਮਤਲਬ, ਕਿ ਕਈ ਵਾਰ ਹੁੰਦਾ ਨਾ, ਕਿ ਸਾਈਜ਼ ਵਗੈਰਾ ਦੀ ਓਨ ਓਨਲਾਈਨ ਮੰਗਾਨੇ ਆਂ, ਸਾਈਜ਼ ਦੀ ਬੜੀ ਦਿੱਕਤ ਹੋ ਜਾਂਦੀ ਐ।
ਸਾਈਜ਼ ਤੇ ਕਲਰ ਦੀ ਜਾਦਾ ਦਿੱਕਤ ਹੁੰਦੀ ਐ, ਮੇਰੇ
ਹਾਂਜੀ-ਹਾਂਜੀ। ਆਹ ਫੈਬਰਿਕ ਵੀ ਹੋ ਜਾਂਦਾ ਕਈ ਵਾਰ ਦੇਖੋ ਬ੍ਰੈਂਡ ਦਾ, ਤਾਂ ਫਿਰ ਵੀ ਸਾਨੂੰ ਪਤਾ ਕਿ ਐ ਚੀਜ਼ ਵਧੀਆ ਹੈ। ਸਾਈਜ਼ ਵੀ ਅਗਰ ਸਾਨੂੰ ਕਨਫਰਮ ਐ ਤਾਂ ਆਪਾਂ ਮੰਗਾਂ ਸਕਦੇ ਆਂ। ਕਈ ਵਾਰ ਹੁੰਦਾ ਕਿ, ਆਪਾਂ ਦੇਖਦੇ ਆਂ ਵੈਸੇ, ਈ ਸਾਨੂੰ ਚੀਜ਼ ਪਸੰਦ ਆ ਜਾਂਦੀ ਐ। ਉਦੇ 'ਚ ਹੁੰਦਾ ਕਈ ਵਾਰ, ਆਪਾਂ ਤੇ ਆਪਾਂ ਆਪਦੇ ਵੱਲੋਂ, ਤੋਂ ਸਈ ਸਾਈਜ਼ ਮੰਗਾਂਦੇ ਆਂ। ਬਟ ਓ ਹੁੰਦਾ, ਕਿ ਓ ਸਾਈਜ਼ ਸਾਨੂੰ ਸਈ ਨੀਂ ਆਂਦਾ।
ਐਕਚਲੀ ਅਲੱਗ -ਅਲੱਗ ਕੰਪਨੀ ਦੇ ਸਾਈਜ਼ ਵਿਚ ਵੀ ਫ਼ਰਕ ਹੈਗਾ ਜੀ‌।
ਹਾਂਜੀ-ਹਾਂਜੀ, ਬਿਲਕੁਲ ਈ ਐ ਤਾਂ ਤੁਸੀਂ ਠੀਕ ਕਿਆ।
ਓਹਦੀ ਵੀ ਦਿੱਕਤ ਆ ਜਾਂਦੀ ਹੈ, ਕਈ ਵਾਰ ਕਿਸੇ ਕੰਪਨੀ ਦਾ ਬ੍ਰੈਂਡ ਮੰਗੇਯਾ ਹੁਣ ਬ੍ਰੈਂਡੇਡ ਈ ਕੰਪ ੀਆਂ ਲਗਾ ਲਓ ਵੀ, ਕਿਸੇ ਕੰ ਕੰਪਨੀ ਦਾ ਮੈ ਮਾਲ ਮੰਗਾਨੇ ਹਾਂ, ਓਹੀ ਸੈਜ਼ ਦੂਜੀ ਕੰਪਨੀ ਦਾ ਮੰਗਾਨੇ ਹਾਂ, ਤੇ ਥੋੜਾ ਬੋਤਾ ਕਿਤੇ ਨਾ ਕਿਤੇ ਏਹ ਵੀ ਫੀਟਿੰਗ ਤਾਂ ਫਰਕ ਹੈਗਾ ਈ ਏ।
ਹਾਂਜੀ-ਹਾਂਜੀ, ਬਿਲਕੁਲ, ਠੀਕ ਕਿਆ ਤੁਸੀਂ।
ਬਾਕੀ ਦੂਜੇ ਪਾਸੇ ਜਾਓ ਕਿਉਂਕਿ ਇਲੈਕਟ੍ਰੋਨਿਕਸ ਗੁਡਸ ਦੀ ਕਰੀਏ ਓਹਦੇ 'ਚ ਆਪਾਂ ਨੂੰ ਔਫਲਾਈਨ ਦੀ ਏਹ ਹੈ ਵੀ ਆਪਾਂ ਨੂੰ ਗਰੰਟੀ ਮਿਲ ਜਾਂਦੀ ਏ, ਆਪਾਂ ਆਪਣਾ ਚੈਕ ਕਰ ਲੈੇਨੇ ਆਾਂ ਠੀਕ ਆ ਔਨਲਾਈਨ ਦੀ ਗਰੰਟੀ ਮਿਲ ਜਾਂਦੀ ਹੈ ਪਰ ਔਨਲਾਈਨ ਫਿਰ ਆਪਾਂ ਜਿਵੇਂ ਹੁਣ, ਕਿਸੇ ਦੁਕਾਨ ਤੋਂ ਮਾਲ ਲੈ ਆਈਏ ਆਪਾਂ ਮਲਬ ਕੀ ਵਦੀਆ ਆਈਟਮ ਲੈ ਲਈਏ, ਕੋਈ ਦਿੱਕਤ ਆ ਗਈ ਆਪਾਂ ਕੰਪ ਹੋਰ ਆਪਾਂ ਕੋਈ ਨਾ ਕੋਈ ਸੋਲੂਸ਼ਨ ਲੱਬ ਸਕਦੇ ਆਂ।
ਬਿਲਕੁਲ-ਬਿਲਕੁਲ।
ਅਗਰ ਔਨਲਾਈਨ ਪਰਚੇਜ ਕੀਤੀ ਹੋਈ ਹੈ ਕੋਈ ਵੱਡੀ ਆਈਟਮ ਓਥੇ ਫੇੇਰ ਮੇਰੇ ਏਨਾਂ ਦਾ ਸੋਲੂਸ਼ਨ ਪ੍ਰੋਪਰਲੀ ਨੀ ਨਿਕਲਦਾ। ਨਿਕਲ ਤਾਂ ਜਾਏਗਾ ਪਰ ਸਈ ਢੰਗ ਨਾਲ ਨਈ ਨਿਕਲਦਾ ਜੀ।
ਹਾਂ, ਨਈ ਓਹ ਤਾਂ ਫ ਫਰਕ ਤਾਂ ਪੈਂਦਾ ਈ ਐ। ਦੇਖੋ ਕਈ ਵਾਰ ਹੁੰਦੈ ਕਿ ਓਹਦੇ ਚ ਰਿਟਨ ਪੋਲਿਸੀ ਹੁੰਦੀ ਐ ਔਨਲਾਈਨ ਸ਼ੋਪਿੰਗ ਚ। ਕਈ ਵਾਰ ਨਈ ਵੀ ਹੁੰਦੀ ਕਿ ਤੁਸੀਂ ਕਿ ਮਤਲਬ ਤੁਸੀਂ ਐਕਸਚੇਂਜ ਕਰਾ ਸਕਦੇ ਓ, ਕਿ ਪੈਸੇ ਤੁਵਾਨੂੰ ਰਿਫੰਡ ਨਈ ਆਵਨਗੇ। ਕਈ-ਕਈ ਵਿੱਚ ਹੁੰਦੇ ਐ। ਕਿ ਤਵਾਨੂੰ ਪੈਸੇ ਰਿਫੰਡ ਵੀ ਆ ਜਾਂਦੇ ਨੇ ਕਈ ਕੰਪਨੀਆਂ ਵਿੱਚ। ਹਰ ਕਿਸੇ ਦੀ ਆਪਦੀ-ਆਪਦੀ ਕੰਪਨੀ ਦੀ ਪੋਲਿਸੀ ਹੁੰਦੀ ਐ ਓਨਲਾਈਨ ਸ਼ੋਪਿੰਗ ਵਿੱਚ ਵੀ।
ਹਾਂਜੀ-ਹਾਂਜੀ-ਹਾਂਜੀ, ਬਿਲਕੁਲ ਜੀ ਬਿਲ
ਮਾਰਕੀਟ 'ਚ ਤਾਂ ਆਪਾਂ ਐਹ ਵੀ ਬੋਲ ਸ ਕੇ ਆ ਸਕਦੇ ਹਾਂ ਨਾ ਭਈਆ ਆਪਾਂ ਅਗਰ ਸਾਨੂੰ ਸਾਈਜ਼ ਵਗੈਰਾ ਨਾ ਆਇਆ ਤਾਂ ਆਪਾਂ ਚੇਂਜ ਕਰਾ ਲਾਂਗੇ। ਓ ਵੀ ਕੈਂਦੇ ਚਲੋ ਕੋਈ ਗੱਲ ਨੀ ਆਪਾਂ ਭਾਈ ਗੁਰਚਰਨੇ ਤੋਂ ਲੈਂਦੇ ਰੈਂਦੇ ਐ ਤਾਂ ਓਹ ਥੋੜੀ ਜਾਨ ਪਹਚਾਨ ਵੀ ਹੋ ਜਾਂਦੀ ਹੈ ਓਸ ਬੰਦੇ ਨਾਲ ਸਾਡੀ, ਤਾਂ ਓਹ ਕਹੈਂਦਾ ਕੋਈ ਗੱਲ ਨਹੀਂ ਤੁਸੀਂ ਪੈਸੇ ਬੇਸ਼ਕ ਪੈਸੇ ਰਿਟਨ ਲੈ ਜਈਓ। ਕਈ ਸ਼ੋਪਕੀਪਰ ਤਵਾਨੂੰ ਪ ਤਾਂ ਹੀ ਐ ਬੋਲ ਦੇੰਦੇ ਨੇ ਇਨ ਸਭ ਚੀਜ਼ਾਂ ਲਈ ਵੀ
ਓਹਤੇ ਕੰਪੀਟੀਸ਼ਨ ਦਾ ਜ਼ਮਾਨਾ ਜੀ ਅੱਜ-ਕੱਲ੍ਹ, ਹਰੇਕ ਦੁਕਾਨਦਾਰ ਲਈ, ਨਾਲ ਪੈਹਲਾਂ ਦੁਕਾਨਦਾਰ ਬੈਠੇ ਨੇ, ਫਿਰ ਅਗਲਾ ਕੰਪੀਟੀਸ਼ਨ ਦੇ ਚੱਕਰ ਚ' ਪਰ ਤੇ ਕੋਪਰੇਟ ਕਰਨਾ ਪੈਂਦੈ ਜੀ, ਉਸਨੂੰ
ਬਿਲਕੁਲ-ਬਿਲਕੁਲ ਵਿੱਚ ਪਰ ਐ ਹੈ ਕਿ ਕਿ ਚਲੋ ਔਨਲਾਈਨ ਦਾ ਵੀ ਬੈਨੀਫਿਟ ਹੈ, ਔਫਲਾਈਨ ਦਾ ਵੀ ਹੈ। ਔਫਲਾਈਨ ਆਪਾਂ ਜਾਨੇ ਹਾਂ ਤੇ ਚਲੋ ਕਈ ਵਾਰ ਹੁੰਦੈ ਕਿ ਆਪਾਂ ਬੋਰ ਹੋ ਰਹੇ ਹਾਂ ਯਾ ਆਪਦੀ ਫੈਮਲੀ ਨਾਲ ਚਲੇ ਜਾਨੇ ਆ, ਚਲ ਘੂੰਮ ਫਿਰ ਵੀ ਆਂਦੇ ਆ ਨਾਲ ਨਾਲ ਸ਼ੋਪਿੰਗ ਵੀ ਹੋ ਜਾਂਦੀ ਐ।
ਹਾਂਜੀ, ਫੇਰ ਥੋੜਾ ਆਊਟਿੰਗ ਹੋ ਜਾਂਦੀ, ਜਿਵੇਂ ਇੰਜੋਯ ਹੋ ਜਾਂਦਾ। ਬੰਦਾ ਜਿਵੇਂ ਘਰੇ ਬੈਠਾ ਬੈਠਾ ਸਾਰਾ ਦਿਨ ਬੋਰ ਹੋ ਜਾਂਦਾ। ਚਲਾ ਜਾਂਦਾ ਨਾਲ ਘੁੰਮ ਫਿਰ ਆਂਦਾ ਈ ਏ। ਥੋੜ੍ਹਾ ਐਂਟਰਟੇਨਮੈਂਟ ਹੋ ਜਾਂਦਾ ਇੰਜ ਲਗਦਾ, ਨਾਲ ਸ਼ੋਪਿੰਗ ਕਰ ਆਂਦਾ ਜੀ।
ਸਈ ਗੱਲ ਹੈ ਤਵਾਡੀ, ਬਿਲਕੁਲ। ਏਹ ਤਾਂ ਹੁੰਦਾ ਈ ਐ, ਦੇਖੋ। ਫੈ ਫਾਇਦੇ ਵੀ ਐ ਤਾਂ ਨੁਕਸਾਨ ਵੀ ਐ। ਐਹ ਤਾਂ ਦੋਨਾਂ ਚੀਜਾਂ ਦੇ ਹੀ ਆਂ ਓਨਲਾਈਨ ਦੇ ਵੀ ਐਂ ਤੇ ਔਫਲਾਈਨ ਦੇ ਵੀ ਐਂ।
ਹਾਂਜੀ-ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ। ਬਾਕੀ ਐ ਥੋੜਾ ਜਿਆ ਮਾਰ ਕਿੜਮ ਦੇਖਿਆ ਜਿਵੇਂ ਦੁਕਾਨਦਾਰ ਦੇ ਪੁਆਇੰਟ ਓਫ ਵਿਯੂ ਤੋਂ ਦੇਖੀਏ ਫੇਰ ਤੋਂ ਉਨੂੰ ਵਿਚਾਰੇ ਨੂੰ ਆਸ ਹੁੰਦੀ ਏ ਸਾਡੇ ਕੋਲ ਕੋਈ ਆਏਗਾ, ਕੋਈ ਚੀਜ਼ ਲੈ ਕੇ ਜਾਏਗਾ। ਦੇਖੋ ਜਿਵੇਂ ਦੁਕਾਨ ਖੋਲੀ ਆ, ਮਾਲ ਪਾਇਆ ਏਨਾਂ ਦੋ-ਚਾਰ ਬੰਦੇ ਵੀ ਰੱਖੇ ਹੋਏ ਨੇ। ਬਿਜਲੀ ਲਾਈਟਾਂ ਦਾ ਖਰਚਾ ਵੀ ਕਰ ਰਿਆਂ।
ਸਈ ਗੱਲ ਐ।
ਤੇ ਓਨੂੰ ਥੋੜੀ ਉਮੀਦ ਹੁੰਦੀ ਐ ਵੀ ਚਲੋ ਮੇਰੇ ਕੋਲ ਕੋਈ ਡਾਇਰੈਕਟ ਕਸਟਮਰ ਆਏ ਤਾਂ ਓਦੇ 'ਚ ਈ ਥੋੜਾ ਓ ਕੇਨੇਂ ਆ ਫੇਰ ਔਫਲਾਈਨ ਠੀਕ ਰੇਂਦੀ ਹੈਗੀ ਏ ਜੇ ਦੁਕਾਨਦਾਰ ਦੇਖਿਆ ਜਾਏ।
ਹਾਂ ਓ ਤਾਂ ਹੈ ਈ ਤੁਆਡੀ ਗੱਲ ਬਿਲਕੁਲ ਠੀਕ ਐ ਬਟ ਅਜੇ ਵੀ ਇਹ ਓ ਹੁੰਦੈ ਨਾ ਕਈ ਵਾਰ ਕਈ ਲੋਕ ਵਰਕਿੰਗ ਹੋਂਦੇ ਨੇ ਤਾਂ ਓਨਾਂ ਨੂੰ ਲੱਗਦੈ ਕਿ ਆਪਾਂ ਓਨਲਾਈਨ ਚੀਜ ਮੰਗਵਾ ਲਈ ਏ ਤਾਂ ਵਧੀਐ ਸਾਡੇ ਲਈ ਕਿਉਂਕਿ ਓਨਾ ਨੂੰ ਹੁੰਦੈ ਸਾਰਾ ਟਾਈਮ ਓਫਿਸ ਜਾਣਾ ਹੁੰਦੈ ਇੱਕ ਛੁੱਟੀ ਹੁੰਦੀ ਐ ਓਦੇ 'ਚ ਵੀ ਬੰਦਾ ਜਾਏ ਤਾਂ ਓਨਾਂ ਨੂੰ ਲੱਗਦੈ ਓਨਾਂ ਨੂੰ ਓਨ ਲੋ ਕਾਂ ਨੂੰ ਲੱਗਦੈ ਕਿ ਚਲੋ ਵੀ ਓਨਲਾਈਨ ਮੰਗ ਲਏ ਤਾਂ ਵਧੀਐ।
ਹਾਂਜੀ-ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਹੂੰ। ਪਗ ਵੈਸੇ ਤਾਂ ਦੇਖੋ ਓਨਲਾਈਨ ਵੀ ਵਧੀਐਂ ਤੇ ਓਫਲਾਈਨ ਵੀ ਮੇਰੇ ਸਾਬ ਨਾਲ ਦੋਨੋ ਈ ਵਧੀਆ ਹੈ। ਦੇਖੋ ਆਪਦੇ ਆਪਦਾ ਜਿੱਥੇ ਜਿਨੂੰ ਵਧੀਆ ਲੱਗੇ ਓਥੇ ਸ਼ੋਪਿੰਗ ਕਰਨੀ ਚਾਈਏ। ਓਨਲਾਈਨ ਵੀ ਤਾਂ ਓਫਲਾਈਨ ਵੀ।
ਹਾਂਜੀ ਸਭ ਤੋਂ ਵਾਢੀ ਗੱਲ ਤਾਂ ਆਪਣੇ ਮਨ ਦੀ ਸੈਟਿਸਫੈਕਸ਼ਨ ਜਰੂਰੀ ਐ ਜੀ। ਜਿਸ ਬੰਦੇ ਦੀ ਜਿਸ ਤਰੀ ਕੇ ਨਾਲ ਸੈਟਿਸਫੈਕਸ਼ਨ ਤੇਨੂੰ ਓ ਕੰਮ ਕਰ ਲੈਣਾ ਚਾਹੀਦੈ ਜੀ। ਹਾਲੀ ਕਿਤੇ ਨਈ
ਬਿਲਕੁਲ ਠੀਕ ਕਿਆ ਤੁਸੀ। ਕਿ ਸਾਨੂੰ ਜਿੱਥੇ ਅ ਤਸੱਲੀ ਹੋਏ ਓਥੇ ਈ ਓਈ ਕੰਮ ਕਰਨਾ ਚਾਈਦੈ ਸਾਨੂੰ ਵੀ।
ਹਾਂਜੀ ਚਲੋ ਦੋ ਪੈਸੇ ਵੱਧ ਲੱਗਣ, ਘੱਟ ਲੱਗਣ ਪਰ ਬਸ ਓਨਲਾਈਨ ਦੇ ਵਿੱਚ ਹੈ ਵੀ ਜੇ ਓਈ ਚੀਜ਼ ਕਈ ਵਾਰ ਵੱਧ ਘੱਟ ਆਂਦੀ ਕਿਤੇ ਨਾ ਕਿਤੇ ਕਈ ਵਾਰ ਤੇ ਜੜੇ ਫਾਂਡੇ ਪਰਦੇ ਕੁਛ ਏਕ ਫਾਂਡੇ ਪਰ ਨ ਹੁੰਦੇ ਆ।
ਹਾਂਜੀ, ਹਾਂਜੀ।
ਤੇ ਓਥੇ ਫੇਰ ਆਪਾਂ ਨੂੰ ਸਮਝੌਤਾ ਈ ਕਰਨਾ ਪੈ ਜਾਂਦੈ ਵੀ ਐਵੇ ਚੀਜ਼ ਠੀਕ ਨਾ ਆਵੇ ਜੀ
ਬਿਲਕੁਲ ਐ ਤਾਂ ਗੱਲ ਤੁਆਡੀ ਕਈ ਵਾਰ ਓ ਦੇਖੋ ਆਪਾਂ ਖਾਣ ਦੀ ਚੀਜ਼ ਨਾ ਮੰਗਾਂਦੇ ਨੇ ਓ ਕੀ ਕਰਦੇ ਨੇ ਕਈ ਵਾਰ ਓ ਦੇ ਦੇਂਦੇ ਨੇ ਉਦੇ 'ਚ ਰਿਫੰਡ ਦਾ ਓਫਰ ਨੀ ਨੀ ਆ ਪਾਂ ਰਿਫੰਡ ਨੀ ਰਿਟਰਨ ਨੀ ਕਰ ਸਕਦੇ ਫੇਰ ਕਈ ਵਾਰ ਹੁੰਦੀ ਏ ਓ ਚੀਜ ਖਰਾ ਐਕਸਪਾਇਰੀ ਡੇਟ ਨਿਅਰੈਸਟ ਹੋਤੀ ਐ। ਆਪਾਂ ਮਾਰਕੀਟ 'ਚੋਂ ਲੈਨੇ ਆਂ ਤਾਂ ਆਪਾਂ ਵੇਖ ਕੇ ਲੈਂਦੇ ਐਂ ਕਿ ਏਦੀ ਐਕਸਪਾਇਰੀ ਡੇਟ ਕਿੰਨੀ ਐ, ਕੀ ਚੀਜ ਐ, ਕਦੋਂ ਦੀ ਮੈਨਯੁਫੈਕ ਚਰਿੰਗ ਐ। ਖਾਨ ਪੀਨ ਦੀ ਚੀਜ ਨੂੰ ਤੁਆਨੂੰ ਪਤਾ ਈ ਐ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਹੂੰ। ਨਈ ਵਧੀਐ। ਦੇਖੋ ਜੋ ਦੋਨੋ ਤਰਫ਼ ਤੋਂ ਕਰਨੀ ਚਾਈਏ ਇਨਸਾਨ ਨੂੰ। ਜਦੋਂ ਟਾਈਮ ਹੈ ਤਾਂ ਆਪਾਂ ਓਫਲਾਈਨ ਵੀ ਜਾ ਕੇ ਸ਼ੋਪਿੰਗ ਕਰ ਸਕਦੇ ਆਂ।
ਹਾਂਜੀ ਫੇਰ ਤੇ ਦੋਨੋਂ ਕਰਨੀਆਂ ਚਾਈਦੀਐਂ ਜੀ ਮਤਲਬ ਸਾਨੂੰ ਓਫਲਾਈਨ ਵੀ ਕਰ ਲੈਣੀ ਚਾਈਦੀ ਐ, ਓਨਲਾਈਨ ਵੀ ਕਰ ਲੈਣੀ ਚਾਈਦੀ ਐ ਜੀ।
ਹਾਂਜੀ-ਹਾਂਜੀ, ਬਿਲਕੁਲ। ਨਈ ਵਧੀਐ, ਵਧੀਐ ਨਾ ਸਗੋਂ ਤੁਆਡੇ ਨਾਲ ਗੱਲ ਹੋਈ ਤਾਂ ਪਤਾ ਲੱਗ ਗਿਆ ਕਿ ਮਤਲਬ ਓਨਲਾਈਨ ਸ਼ੋਪਿੰਗ ਯਾ ਓਫਲਾਈਨ ਦੋਨੋ ਵੀ ਜਿਹ ਜਿਹੜੀ ਜਿਹਨੂੰ ਵਧੀਆ ਲੱਗੇ ਉਹ ਕਰਨੀ ਚਾਹੀਦੀ ਏ ਸਾਨੂੰ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ
ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ
ਠੀਕ ਹੈ ਠੀਕ ਹੈ ਓਕੇ ਜੀ ਓਕੇ ਸਸ਼ ਈ ਕਾਲ